ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਨੇ?
ਵਧੀਆ- ਵਧੀਆ ਤੁਸੀਂ ਸੁਣਾਓ?
ਠੀਕ-ਠਾਕ ਜੀ ਵਧੀਆ ਅਸੀ ਵੀ।
ਕਹਿੰਦਾ ਨਾ।
ਹਾਂਜੀ।
ਖਾ ਲਿਆ ਖਾਣਾ ਮੈਂ ਮੇਖਾਂ?
ਹੱਲ, ਹਾਂਜੀ-ਹਾਂਜੀ ਖਾਣਾ ਖਾ ਲਿਆ, ਬਸ ਹੁਣੇ ਵਿਹਲੇ ਹੋਏ ਸੀ।
ਅੱਛਾ।
ਹਾਂਜੀ-ਹਾਂਜੀ, ਤੁਸੀਂ ਦੱਸੋ ਤੁਸੀਂ ਖਾ ਲਿਆ?
ਹਾਂਜੀ, ਅਸੀਂ ਵੀ
ਅੱਛਾ, ਬੱਚੇ ਗਏ ਹੋਣੇ ਸਕੂਲ?
ਹਾਂਜੀ, ਬੱਚੇ ਗਏ ਨੇ।
ਠੀਕ ਹੈ ਜੀ।
ਹਾਂਜੀ, ਮੌਸਮ ਦਾ ਪਿਆ ਫ਼ਰਕ?
ਹਾਂਜੀ, ਮੌਸਮ ਸਵੇਰੇ ਤੇ ਬੜਾ ਸੋਹਣਾ ਸੀ, ਤੇ ਹੁਣ ਫਿਰ ਧੁੱਪ ਨਿਕਲ ਆਈ ਹੈ।
ਥੋੜਾ ਜਿਹਾ, ਧੁੱਪ ਮਿੱਠੀ ਜਿਹੀ।
ਹਾਂਜੀ, ਰਾਤੀ ਵੀ ਬੜਾ ਵਧੀਆ ਸੀ ਬੜੀ ਸੋਹਣੀ ਹਵਾ ਆਉਂਦੀ ਸੀ ਠੰਡੀ- ਠੰਡੀ ਕੱਲ ਸ਼ਾਮਾਂ ਦੀ।
ਹਾਂ।
ਤੇ ਸੇਵੇਰੇ ਇਹ ਬੜਾ ਵਧੀਆ ਹੀ। ਹੁਣ, ਥੋੜੀ ਜਿਹੀ ਧੁੱਪ ਨਿਕਲੀ ਉਹਦੇ ਨਾਲ ਲੱਗਦੀ ਗਰਮੀ।
ਉਹ ਥੋੜਾ ਉਹ ਮੀਂਹ ਪਊਗਾ ਨਾ, ਹੁਣ ਮੌਸਮ ਹੋਣ ਡਿਆ ਸਾਫ਼। ਅਸੀਂ ਇਹਨਾਂ ਨੂੰ ਪਿਆ ਫ਼ਰਕ ਗਰਮੀ ਦਾ ਮੀਂਹ ਪਊਗਾ ਇੱਕ ਦੋ ਦਿਨਾਂ ਤੱਕ ਮੇਰੇ ਖਿਆਲ 'ਚ
ਹਾਂਜੀ
ਵਧੀਆ ਗਰਮੀ ਦਾ ਫਿਰ ਇੱਦਾਂ ਟਾਈਮ ਨਿਕਲ ਜਾਣਾ
ਹਾਂਜੀ ਹਾਂਜੀ ਬਿਲਕੁਲ
ਹੋਰ ਸਭ ਠੀਕ ਠਾਕ ਜੀ
ਠੀਕ ਹੈ ਜੀ
ਮੇਰਾ ਤਾਂ ਟਾਈਮ ਹੀ ਨਹੀਂ ਲੱਗਦਾ ਫ਼ੋਨ ਕਰਨ ਦਾ
ਹਾਂਜੀ ਹਾਂਜੀ ਬੱਚਿਆਂ ਦੀ ਪੜ੍ਹਾਈ ਦਾ ਮੈਂ ਸੋਚ ਸੋਚਦੀ ਸੀ ਕਿ ਮਤਲਬ ਜਿੱਦਾਂ ਉਹਨਾਂ ਬੱਚਿਆਂ ਨੂੰ ਛੁੱਟੀਆਂ ਨਹੀਂ ਹੁੰਦੀਆਂ ਜਿੰਨਾ ਉਹਨਾਂ ਨੂੰ ਕੰਮ ਦੇ ਦਿੰਦੇ ਹਨਾ
ਤੇ ਤੁਹਾਡੇ ਹਿਸਾਬ ਨਾਲ ਮਤਲਬ ਠੀਕ ਹੈ ਕੇ ਨਹੀਂ
ਨਹੀਂ ਸਕੂਲ ਵਾਲੇ ਕੰਮ ਤੇ ਦਿੰਦੇ ਨਾ ਕਿ ਬੱਚੇ ਚਲੋ ਪੜ੍ਹਾਈ ਨਾਲ ਜੁੜੇ ਰਹਿਣ ਜਾਂ ਕਿੱਦਾਂ ਪਰ ਇੰਨਾ ਕੁਛ ਚਾਟ ਦੋ ਉਹ ਕਰੋ ਫਿਰ ਕਈਆਂ ਸਕੂਲਾਂ ਦਾ ਸਿਸਟਮ ਇੱਦਾਂ ਦਾ ਕਿ ਇੱਕ ਦਿਨ ਚੈੱਕ ਹੋਣਾ ਵਾ ਤੇ ਜੇ ਬੱਚੇ ਚੜੇ ਠੀਕ ਐ ਨਹੀਂ ਤੇ ਬਸ ਚੈੱਕ ਹੀ ਨਹੀਂ ਹੋਣਾ।
ਹਾਂਜੀ ਹਾਂਜੀ
ਹੁਣ ਮਤਲਬ ਜਿਸ ਤਰ੍ਹਾਂ ਸਾਡੇ ਬੱਚੇ ਇੱਕ ਤਰੀਕ ਨੂੰ ਗਏ ਨੀ
ਹਾਂਜੀ
ਤੇ ਕੰਮ ਚਲੋ ਓਨਾ ਸਾਰਾ ਮਹੀਨਾ ਭਾਵੇਂ ਥੋੜਾ ਕੰਮ ਬੇਟੇ ਨੇ ਤੇ ਕੁਛ ਕੰਮ ਕੀਤਾ ਕੁਝ ਨਹੀਂ ਕੀਤਾ
ਹਾਂਜੀ
ਤੇ ਬੇਟੀ ਨੇ ਸਾਰਾ ਕੀਤਾ ਤੇ ਬਾਅਦ ਚੋਂ ਕੰਮ ਚੈੱਕ ਹੀ ਨਹੀਂ ਹੋਇਆ
ਨਾ ਮੇਰੀ ਬੇਟੀ ਵੀ ਗਈ ਆ ਕੱਲ ਸਕੂਲ ਗਈ ਸੀ ਤੇ ਮਤਲਬ ਪਰਸੋਂ ਅੱਠ ਤਰੀਗਣ ਸਕੂਲ ਓਪਨ ਹੋਇਆ ਵਾ
ਉਸ ਦਿਨ ਗਏ ਨੀ ਵੀ ਪੜ੍ਹਾਈ ਕਿਹੜੀ ਹੋਣੀ ਹੈ।
ਅੱਛਾ।
ਤੇ ਅੱਠ ਨੌ ਤਰੀਕ ਨੂੰ ਕੱਲ ਗਏ ਸਕੂਲ ਤੇ ਉਹਨਾ ਮਤਲਬ ਚੈੱਕ ਕਰਕੇ ਨਾ ਤੇ ਨਾਲ ਹੀ ਦੇ ਤੇ ਆ ਪ੍ਰੋਜੈਕਟ ਪਹਿਲਾਂ ਵੇਲੋ ਇੰਨੀ ਮਿਹਨਤ ਲਾ ਕੇ ਬਣਾਏ ਆ
ਹੂੰ,,, ਇਹੋ ਨਾ ਮਤਲਬ ਐਵੇਂ ਜਾਣ ਕੇ ਹੀ- ਕਰਨ ਡ ਪ੍ਰਾਈਵੇਟ ਸਕੂਲਾਂ ਵਾਲੇ ਨਜਾਇਜ਼ ਹੀ ਖਰਚੇ।
ਹਾਂਜੀ, ਹੁਣ ਆਪਾਂ ਵੀ ਪੜ੍ਹਦੇ ਨੇ ਹਾਂ- ਆਪਣੇ ਵਾਰੀ ਕਿੰਨਾ ਕਿਤੇ ਦਿੰਦੇ ਹੁੰਦੇ ਸੀ ਹਨਣਾ।
ਹਾਂ।
ਆਪਣਾ ਰਿਟਰਨ ਕੰਮ ਹੀ ਮਿਲ-
ਇਹ ਚਾਹੀਦਾ ਵਾ ਇਹੋ ਜਿਹੀ- ਚੀਜ਼ ਜਿਹੜੀ ਆ ਨਾ ਇਹ ਸਕੂਲਾਂ ਵਿੱਚ ਜਿਸ ਤਰ੍ਹਾਂ ਡਰਾਇੰਗ ਦਾ ਕੰਮ ਆ ਨਾ-
ਹਾਂਜੀ।
ਉਦੋਂ ਹੀ ਇਹ ਕੰਮ, ਨਾਲ ਸਿਖਾਉਣ ਸਕੂਲਾਂ 'ਚ ਹੀ-
ਮਤਲਬ ਕਿ ਜੇ ਮੰਨ ਲਓ ਹੁਣ ਆਪਾਂ ਹੀ ਬਣਾ ਕੇ ਦੇਣਾ ਬੱਚਿਆਂ ਦਾ ਤੇ ਉਹਨਾਂ ਨੂੰ ਕੀ ਪਤਾ ਲੱਗੂਗਾ ਕਿ ਕੀ ਹੈ ਨਾ ਕਿਹੜੀ- ਚੀਜ਼ ਆ ਕਾਹਦਾ ਬਣਾਇਆ ਪ੍ਰੋਜੈਕਟ।
ਛੋਟੇ ਬੱਚਿਆਂ ਨੂੰ ਦੇਣਾ ਨਹੀਂ ਚਾਹੀਦਾ ਕੰਮ- ਬੱਚੇ ਜਦੋਂ ਸਮਝਦਾਰ ਹੋਣ- ਜਦੋਂ ਬਣਾ ਸਕਣ ਆਪਣੇ ਹੱ-
ਇਕ ਤੇ ਜਿਹੜੀ ਹੁਣ ਦੂ- ਚੀ ਹੈ ਜ਼ਿਆਦਾ ਬੱਚਿਆਂ ਦੀ ਉਹ ਬਾਹਰ ਨੂੰ ਹੋ ਗਈ ਹੈ ਕਿਉਂਕਿ ਇੱਥੇ ਇੰਨੇ ਪੜ੍ਹ ਲਿਖ ਕੇ ਵੀ ਆਪਾਂ ਘਰੇ ਬੈਠੇ ਹ ਨਾ।
ਹਹ ਇਹ ਤਾਂ ਗਦਾ ਗ
ਹਾਂਜੀ।
ਇੱਥੇ ਪੈਸਾ ਨਹੀਂ ਹੈਗਾ।
ਹਮ।
ਸਾਰੇ ਪੈਸੇ ਪਿੱਛੇ ਭੱਜਦੇ ਨੇ।
ਹਾਂਜੀ-ਹਾਂਜੀ।
ਬਾਕੀ ਜੋ-ਜੋ ਕਿਸਮਤ 'ਚ ਲਿਖਿਆ ਹੁੰਦਾ ਉਹ ਮਿਲਣਾ ਹੁੰਦਾ।
ਹਾਂਜੀ-ਹਾਂਜੀ ਬਿਲਕੁਲ ਜੀ।
ਕਈ ਲੋਕ ਇੱਥੇ ਕੰਮ ਧੰਦਾ ਮਿਲਿਆ ਵਧੀਆ ਨੌਕਰੀਆਂ ਕਰਦੇ-ਕਰਦੇ ਵੀ ਬਾਹਰ ਚਲੇ ਗਏ ਨੇ।
ਉਹੀ ਨਾ ਕਈ ਜਿਹੜੇ ਕਈਆਂ ਦੇ ਘਰ ਚ ਦੋ-ਦੋ ਨਿੰਕਦੀਆਂ ਹੁੰਦੀਆਂ ਸਰ-
ਆਹ ਉਹ ਵੀ ਚ ਜਾਂਦੇ ਛੱਡ-
ਹੋ ਵੀ ਚੱਲ ਜਾਂਦੇ ਕਿਸਮਤ ਦੀ ਮਤਲਬ ਤੁਹਾਡੇ ਹਿਸਾਬ ਨਾਲ ਕਿਸਮਤ ਦੀ ਗੱਲ ਹੈ ਸਾਰੀ ਹਨਾ।
ਕਿਸਮਤ ਦੀ ਨਹੀਂ ਬਾਕੀ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਕੋਈ ਇੱਥੇ ਵਧੀਆ ਰੋਟੀ ਖਾਣ ਡਿਆ ਵਾ-
ਆਹੋ।
ਉਹਨੂੰ ਕੀ ਲੋੜ ਆ ਇਹ ਤੇ ਬਾਹਰ ਤਾਂ ਚਲੋ ਬਣਿਆ ਹੀਗੇ ਚਲੋ ਬਿਲਕੁਲ ਜਿਹੜੇ ਲੋਕਾਂ ਦਾ ਨਹੀਂ ਸਰਦਾ।
ਹਾਂਜੀ-ਹਾਂਜੀ।
ਹੁਣ ਦੁਨੀਆਂਆ ਹਰ ਕੋਈ ਬਾਹਰ ਨੂੰ ਭੱਜਿਆ ਜਾਂਦਾ ਫਿਰ ਉੱਧਰ ਕਿਹੜਾ ਕੰਮ ਮਿਲਣ ਡਿਆ ਜਾਕੇ।
ਹਾਂਜੀ-ਹਾਂਜੀ।
ਸਾਡੇ ਰਿਸ਼ਤੇਦਾਰਾਂ ਚ ਹੀ ਕੁੱਝ ਲੋਕ ਇੱਦਾਂ ਦੇ ਜਿਹਨਾਂ ਨੂੰ ਕੰਮ ਹੀ ਨਹੀਂ ਮਿਲਿਆ ਅਜੇ ਤੱਕ ਦੋ-ਦੋ ਸਾਲ ਹੋ ਗਏ ਗਏ ਉਹਨੂੰ।
ਉਹੀ ਨਾ ਮਤਲਬ ਵੀ ਆਪਾਂ ਮਤਲਬ ਜਦੋਂ ਇੱਥੇ ਕੋਈ ਨੌਕਰੀ ਨੀ ਮਿਲਣੀ ਤੇ ਫਿਰ- ਤੇ ਲੋਕਾਂ ਦਾ ਹੋਣਾ ਹੈ ਰੁਝਾਨ ਕੇ ਬਾਹਰ ਨੂੰ ਚੱਲ ਜਾਈਏ ਹਨਾ।
ਬਾਹਰ ਚੱਲ ਜਾਈਏ ਜਾਗੇ ਬਾਹਰ, ਜਾਗੇ ਵੀ ਹੁਣ ਵਧੀਆ ਸੀ ਮਾਹੌਲ ਪਹਿਲਾਂ-
ਹਾਂਜੀ।
ਜਦੋਂ ਹੁੰਦੇ ਹੁਣ ਸਾਰੇ ਫੈਮਲੀਆਂ ਵੀ ਜੇ ਆਓ ਲੱਪੇ ਆਓ- ਫੇਰ ਬੰਦਾ ਜਿਆਦਾ ਕੰਮ ਉੱਧਰ-
ਉਹ ਵੀ ਜ਼ਿਆਦਾ ਲੋਕ ਚੱਲ ਗਏ ਤੇ ਉਹਦਾ ਕਰਕੇ ਕੰਮ ਮਿਲਣਾ ਹਟ ਗਿਆ ਹਨਾ।
ਹਮ-ਹਮ।
ਹੂੰ।
ਮਤਲਬ ਏ ਹੈ ਕਿ ਜਿੰਨਾਂ ਦਾ ਇੱਥੇ ਵਦੀਆ ਗੁਜ਼ਾਰਾ ਹੁੰਦਾ ਨਾ
ਹਾਂਜੀ-ਹਾਂਜੀ।
ਉਨਾਂ ਨੂੰ ਨਈ ਜਾਣਾ ਚਾਈਦਾ ਬਾਰ।
ਹਾਂਜੀ, ਬਿਲਕੁਲ। ਹੋਣ ਜਿੱਦਾਂ ਮਾੰਨ ਲੋ ਸਰ ਕਾਰ ਵਦੀਆ ਹੋਵੇ ਤੇ ਇਹਨਾਂ ਨੂੰ ਚਾਹੀਦਾ ਕਿ ਜਿੱਦਾਂ, ਪੜੇ ਲਿਖੇ ਆ ਸਾਨੂ ਕਰੀਆਂ ਦੇਣੀਆਂ ਚਾਈਦੀਆਂ ਵਾ। ਹੁਣ ਮੈਂ ਵੀ ਵੇਖਲੋ ਮੈਂ ਵੀ ਗ੍ਰੈਜੂਏਸ਼ਨ ਕੀਤੀ ਐ, ਤੇ ਨਾਲ ਮੈਂ ਦੋ-ਤਿੰਨ ਫੋਰਮ ਵੀ ਫਿਲ ਕੀਤੇ ਸੀ ਤੇ ਮਤਲਬ ਕੋਈ ਮੈਨੂੰ ਆਏਆ ਈ ਨੀ ਰਿਸਪੋਂਸ।
ਨੌਕਰੀ ਨੀ ਸਰਕਾਰ, ਮੇਰੇ ਹਸਬੈਂਡ ਨੇ ਵੀ ਦੋ ਮ੍ਹੀਨੇ ਹੋ ਗਏ ਓਨਾਂ ਨੇ ਰੋਡਵੇਜ ਦੇ ਵਿੱਚ ਅਪਣਾ ਸਾਰਾ ਕੁੱਛ ਈ ਹੋ ਗੇਆ ਸੀ ਵਗੈਰਾ ਵੀ ਹੋਗੀ ਸਬ ਕੁੱਛ ਜੇੜੀ ਹੁੰਦੀ ਆ ਓ, ਓ ਏਹ ਜੀ ਤਾਨੂੰ ਫੋਨ ਕਾਰਕੇ ਹੁਨ ਸੱਦਾਂਗੇ, ਜੁਆਇਨਿੰਗ ਲੈਟਰ ਦੇਵਾਂਗੇ, ਓ ਅਜੇ ਤੱਕ ਕੋਈ ਫੋਨ ਈ ਨੀ ਆਏਆ।
ਓਹੀ ਨਾ ਸੀ ਮਤਲਬ ਪੈਸੇ ਲੈ ਕੇ ਮੈਂ ਆਪ ਇੱਕ ਫੋਰਮ ਤੇ ਦੋ ਵਾਰੀ ਫੀਸ ਲਾਤੀ।
ਸਾਨੂੰ ਵੀ ਐ ਲੱਗਦੈ ਬਾਰ-ਬਾਰ ਬੰਦੇ ਰਾੱਖ ਲਏ ਆ।
ਹਾਂਜੀ।
ਤੇ ਓਨਾਂ ਨਈਂ ਸੱਦਨਾ।
ਓਹੀ ਨਾ ਜਿਦੀ ਮਤਲਬ ਸਿਫਾਰਿਸ਼ ਚੱਲ ਜਾਂਦੀ, ਜਾਂ ਤੇ ਓਨੂੰ ਰਾੱਖ ਲੈਂਦੇ, ਹਨਾ।
ਬਿਲਕੁਲ।
ਹੂੰ।
ਅੰਦਰ ਖਾਤੇ ਰਿਸ਼ਵਤ ਦਾ
ਰਿਸ਼ਵਤ ਹਾਂਜੀ, ਬੇਸ਼ਕ ਓਨਾਂ ਕੇਆ ਵਾ, ਵੀ ਜੇੜਾ ਰਿਸ਼ਵਤ ਲੈਂਦਾ ਓਦੇ ਲਈ ਨੰਬਰ ਵੀ ਕੀਤਾ ਵਾ ਸਰਕਾਰ ਨੇ।
ਹੂੰ, ਹੂੰ।
ਪਰ ਨਈ ਫੇਰ ਵੀ ਲੋਕੀ ਜੇੜੇ ਆ ਨਾ ਰਿਸ਼ਵਤ ਦੇ-ਦੂ ਕੇ
ਜਦੋਂ ਆਈ ਉਨੇ ਆਪਣਾ ਮਤਲਬ ਚਲਾਏਆ ਗੇ ਨਾ ਮੈਨੂੰ ਲੋਕ ਆਖਣ, ਪਰ ਨਈਂ ਦੁਨੀਆਂ ਹਟਦੀ, ਰਿਸ਼ਵਤ ਤਾਲੇ ਵੀ ਨੀ ਹੱਟਦੇ, ਰਿਸ਼ਵਤ ਲੈਣੋ। ਏ ਆਦਤਾਂ ਪਈਆਂ ਹੁੰਦੀਆਂ ਏਨਾਂ ਨੂੰ।
ਹਾਂਜੀ-ਹਾਂਜੀ। ਹੋਰ, ਫੇਰ ਕੀ ਬਣਾਏਆ ਆੱਜ ਖਾਣੇ ਚ?
ਆੱਜ ਚਨੇ ਬਣਾਏ ਹੀ।
ਅੱਛਾ, ਕਾਲੇ?
ਨਈ, ਚਿੱਟੇ।
ਅੱਛਾ ਚਿੱਟੇ ਬਣਾਏ, ਨਾਲ ਪੂੜੀਆਂ ਕੇ ਰੋਟੀ?
ਨਈ ਬਣਾਈ ਤੇ ਰੋਟੀ ਪੂੜੀਆਂ ਦਾ ਤੇ ਦਿਮਾਗ
ਅਹੀ ਤੇ ਪੂੜੀਆਂ ਖਾਂਨੇ ਹੁੰਨੇ ਆਂ, ਜਦੋਂ ਮਤਲਬ ਚਿੱਟੇ ਛੋਲੇ ਬਣਾਈਏ ਨਾ। ਤੇ ਨਾਲ ਪੂੜੀਆਂ ਬਣਾਈ ਦੀਆਂ, ਓ ਟੇਸਟ, ਸਵਾਦ ਲੱਗਦੀਆਂ ਰੋਟੀ ਨਾਲੋਂ ਸਗੋਂ।
ਸਗੋਂ, ਅੱਛਾ।
ਹਾਂਜੀ
ਓ ਫਿਰ ਹੁਣ ਮੈਂ ਤੇ ਪੈਲੀ ਵੀ ਰੋਟੀ ਪਕਾ ਕੇ ਰੱਖ ਲਈ ਬੱਚਿਆਂ ਲਈ ਤੇ ਮੈਨੂੰ ਇੰਨਾ ਪਤਾ ਈ ਨਈ ਹੀ ਪੂੜੀਆਂ ਦਾ ਤੇ ਦਿਮਾਗ
ਓ ਇੱਕ ਹੋਰ ਮਤ ਮਤਲਬ ਮੈਂ ਵੀਡੀਓ ਵੇਖਣ ਦੀ ਇੱਕ ਹੋਰ ਤਰੀਕਾ ਪੂੜੀਆਂ ਬਣਾਉਣ ਦਾ ਆਪਾਂ ਤੇ ਤੇਲ 'ਚ ਤਲਦੇ ਆ ਨਾ।
ਹੂੰ-ਹੂੰ
ਓ ਮਾੜਾ ਜਿਹਾ ਕੁੱਕਰ 'ਚ ਤੇਲ ਪਾ ਕੇ ਨਾ ਤੇਲ
ਅੱਛਾ
ਤੇ ਉੱਥੇ ਓ ਜੇੜੀਆਂ ਟਿੱਕੀ ਜੀ ਜਦੋਂ ਪੂੜੀਆਂ ਵਾਲੀ ਵੇਲਦੇ ਆ ਰੋਟੀ ਜੀ ਤੇ ਵਿੱਚੇ ਪਾਈ ਜਾਣੀਆਂ ਵਾ।
ਕੁਕਰ 'ਚ ਰੱਖ ਦੇਨੀ।
ਤੇ ਹਾਂ ਪੈਲਾਂ ਕੁੱਕਰ 'ਚ ਤੇਲ ਲਾ ਕੇ ਨਾ ਫਿਰ ਓ ਮਾ ਮਾੜਾ-ਮਾੜਾ ਓ ਜੇੜੀ ਪੂੜੀਆਂ ਬਣਾਉਣੀਆਂ ਉਹਨਾਂ ਨੂੰ ਲਾ-ਲਾ ਕੇ ਤੇਲ ਤੇ ਕੁੱਕਰ 'ਚ ਰੱਖੀ ਜਾਣੀ ਆ ਪੰਜ ਸੱਤ ਕੱਠ ਠੀਆਂ ਰੱਖ ਦੋ ਤੇ ਇੱਕ ਵੀਸਲ ਮਰਾ ਲੋ ਆਂਦੇ। ਤੇ ਬੜੀਆਂ ਸੋਹਣੀਆਂ ਪੂੜੀਆਂ ਮਤਲਬ ਬਣ ਕੇ ਤਿਆਰ ਹੋ ਗਈਆਂ ਫੁੱਲਵੀਆਂ- ਫੁੱਲਵੀਆਂ ਹੁਣ ਜਦੋਂ ਮਤਲਬ ਬਣਾਵਾਂਗੇ ਨਾ ਤੇ ਏਦਾਂ ਈ ਬਣਾਉਣੀਆਂ ਵੇਖਣਾ ਵਾ ਭਲਾ
ਆ ਕੇ ਬਣਦੀਆਂ ਵਾਕਈ ਤੇ ਜਾਂ ਓ ਵੈਸੇ ਵੀਡੀਓ ਵਾਲੇ ਓਦਾਂ ਹੀ ਵਿਊ ਵਿਆ ਲੈਂਦੇ ਮਾਰੇ ਈ
ਹਾਂਜੀ ਤੇ ਓ ਬੜੀਆਂ ਸੋਹਣੀਆਂ ਨੇ ਨਾ। ਪੰਜ ਸੱਤ ਟਿੱਕੀਆਂ ਜਿਹੀਆਂ ਵੇਲ ਕੇ ਨਾ ਤੇ ਨਾਲ ਕੁੱਕਰ 'ਚ ਥੋੜ੍ਹਾ ਜਿਹਾ ਤੇਲ ਲਾ ਕੇ ਤੇ ਨਾਲ ਉਨਾਂ ਨੂੰ ਪੂੜ ਰੋਟੀਆਂ ਨੂੰ ਲਾ ਕੇ ਤੇ ਓ ਕੁੱਕਰ 'ਚ ਪੰਜ ਸੱਤ ਕੱਠੀਆਂ ਪਾਤੀਆਂ ਤੇ ਓ ਬੜੀਆਂ ਮਤਲਬ ਜਿੱਦਾਂ ਫੁੱਲ ਕੇ ਨੀ ਓ ਬਣਦੀਆਂ ਪੂੜੀਆਂ
ਹੂੰ-ਹੂੰ
ਏਦਾਂ ਬਣੀਆਂ
ਅੱਛਾ ਚਲੋ ਵੇਖ ਲਾਂਗੇ ਏ ਵੀ ਕੰਮ ਕਰਕੇ
ਹਾਂਜੀ ਓ ਮੈਂ ਕੈ ਕਿਤੇ ਕਿੰਨਾ ਕੁ ਤੇਲ ਲੱਗਣਾ ਸਗੋਂ ਤੇ ਚਲੋ ਏਦਾਂ ਸਗੋਂ ਸੌਖਾ ਨਾਲੇ ਤਰੀਕਾ ਹਨਾ।
ਸੌਖਾ ਵੀ ਓਦਾਂ ਵੀ ਤੇਲ ਜੇੜਾ ਵਾ ਓ ਜਾਦਾ ਸਗੋਂ ਲਾਉਣ ਨਾਲੋਂ ਇੱਦਾਂ ਥੋੜ੍ਹੇ 'ਚ ਥੋੜ੍ਹੇ 'ਚ ਵਧੀਆ ਰੈਂਦਾ।
ਉਹੀ ਨਾ ਤਲਿਆ ਵੀ ਕੇੜਾ ਚੰਗਾ ਜਾਦਾ ਗਰਮੀ 'ਚ ਹਨਾ। ਹਾਂਜੀ
ਚਲੋ ਖਾਣਾ ਈ ਆ ਕੁਝ ਨਾ ਕੁਝ ਖਾ ਲਿਆ।
ਹਾਂਜੀ-ਹਾਂਜੀ ਬਿਲਕੁਲ ਜੀ।
ਤਰ੍ਹਾਂ ਦੀਆਂ ਦੱਸਦੇ ਆ ਬਣਾ ਲੋ ਓ ਬਣਾ ਲੋ।
ਮੋਬਾਇਲ ਵੇਲੋ ਮਤਲਬ ਇੱਕ ਜਮਾਨਾ ਹੀ ਜਦੋਂ ਹੁੰਦੇ ਨਈ ਹੀ ਮੋਬਾਇਲ ਤੇ ਮੋਬਾਈਲ ਤਾਂ ਹੁਣ ਵੇਖਲੋ ਕਈ ਕੁੱਝ ਨਿਕਲ ਜਾਂਦਾ ਵਾ ਜੋ ਮਰਜ਼ੀ ਸਰਚ ਕਰ ਲਓ ਤੁਸੀਂ ਜਿੱਥੇ ਜਾਣਾ ਹੋਵੇ ਆਪਾਂ ਮੈਪ ਲਾ ਲਈ ਦਾ ਵਾ। ਹਾਂ
ਆ ਹੈਗਾ ਤੇ ਫਾਇਦੇ ਲਈ ਆ ਫਾਇਦਾ ਵੀ ਬੜਾ ਇਦਾ
ਹਾਂਜੀ-ਹਾਂਜੀ
ਹ ਚਲੋ ਹੁਣ ਇੱਕ ਆਦਤ ਜੀ ਬਣ ਗਈ ਮੋਬਾਇਲ ਤੋਂ ਬਗੈਰ ਵੀ ਨਈ ਹੁਣ ਰਿਆ ਜਾਂਦਾ।
ਉਹੀ ਨਾ ਤੇ ਵੇਖਲੋ ਓਦਾਂ ਮੈਂ ਤੁਹਾਨੂੰ ਗੱਲ ਕਰ ਰਈ ਜਦੋਂ ਪੈਲਾ ਜਮਾਨਾ ਜਿੱਦਾਂ ਆਪਣਾ ਟੈਮ ਹੀ ਲਾਓ ਹਨਾ ਫੋਨ ਹੁੰਦੇ ਨੀ ਹੀ। ਤਾਂ ਵੀ ਵੇਖਲੋ ਗੁਜ਼ਾਰਾ ਹੁੰਦਾ ਹੀ ਹਨਾ। ਹਾਂ ਤੇ ਹੁਣ ਵੇਲੋ ਤੇ ਹੁਣ ਹਾਂਜੀ।
ਹੁਣ ਫੋਨ ਤੋਂ ਬਗੈਰ ਘੜੀ ਜੀ ਨੀ ਲੰਘਦੀ।
ਲੰਘਦੀ ਨੀ ਹਾਂਜੀ-ਹਾਂਜੀ।
ਚੱਲੋ
ਚਲ ਹੋਰ ਜੀ ਸੇਤਾ ਠੀਕ-ਠਾਕ ਨੇ ਤੁਹਾਡੀਆਂ।
ਹਾਂਜੀ ਸੇਹਤ ਵੀ ਇੱਦਾਂ ਹੀ ਜੇ ਥੋੜ੍ਹਾ ਲੱਗਨ ਡਿਆ ਥੋੜ੍ਹੀ ਬੁਖਾਰ ਜਿਹਾ ਇੱਦਾਂ ਹੁੰਦਾ ਵਾ।
ਅੱਛਾ ਉਹ ਇੱਕ ਮੌਸਮ ਵੀ ਇਦਾ ਦਾ ਇੱਕ ਨਾ ਪੇਟ ਚ ਬੜੀ ਦਰਦ ਜੀ ਹੋਣ ਦੇਈ ਏ ਤਿੰਨ-ਚਾਰ ਦਿਨ ਹੋ ਗਏ ਨੀ।
ਆਹੋ ਏਹ ਤੁਹਾਡੇ ਵੀ ਹੁੰਦੀ ਏ। ਪਤਾ ਨੀ ਏ ਕੀ ਚੱਕਰ ਮੈਂ ਤੇ ਕਿਆ ਸ਼ੇਂਦ ਮੈਨੂੰ ਕੋਈ ਪ੍ਰੋਬਲਮ ਹੋ ਗਈ ਪੇਟ ਚ।
ਮੈਂ ਸੋਚਦੀ ਹੀ ਕਿ ਮੈਨੂੰ ਹੁੰਦੀ ਕੱਲੀ ਤੇ ਉਹ ਦੋ ਤਿੰਨ ਦਿਨ ਹੋ ਗੇ ਐ ਲੀਨ ਨੂੰ ਮ ਚਲੋ ਗੁਡਿਆ ਐ ਜੇੜੀ ਮੇਰੀ ਵੱਡੀ
ਹ
ਓਦੇ ਵੀ ਹੋਈ ਜਾਂਨ ਦੇਈ ਆ। ਤੇ ਅੱਜ ਮਤਲਬ ਸਕੂਲ ਜਾਣਾ ਹੀ ਉਹਨੂੰ ਤਿਆਰ ਕੀਤਾ ਤੇ ਰੈਡੀ ਵੀ ਹੋਈ ਹੀ ਤੇ ਰੋਣ ਲੱਪ ਪੀ ਵੀ ਦਰਦ ੜੀ ਹੋਈ ਜਾਂਦੀ ਢਿੱਡ ਚ।
ਹੂੰ
ਹੁਣ ਦਵਾਈ ਲੈ ਕੇ ਦਿੱਤੀ ਇੱਕ ਲਾਗੋ ਸਾਡੇ ਗੁਆਂਢੀਆਂ ਦੀ ਕੁੜੀ ਉਹ ਵੀ ਆਹਂਦੀ ਮੇਰੇ ਢਿੱਡ ਚ ਪੀੜ ਹੋਣ ਡਈ ਏ।
ਕੀ ਕਾਰਨ ਹੋਊਗਾ।
ਕੀ ਪਤਾ ਜਾ ਤੇ ਆ ਗਰਮੀ ਜਾਦਾ ਵਾ ਨਾ। ਅੰਦਰ ਗਰਮੀ-ਗੁਰਮੀ ਪੈ ਗੀ ਐ।
ਹਾਂ ਅੰਦਰ ਹੋ ਸਕਦਾ ਬੱਚਿਆਂ ਦੇ ਮੇਰੀ ਬੇਟੀ ਦੇ ਵੀ ਪੇਟ ਦਰਦ ਹੋਣ ਡੀ ਸਵੇਰ ਦੀ ਵੀ ਓ ਵੀ ਅੱਜ ਕਰੇ ਹੀ ਐ।
ਅੱਛਾ-ਅੱਛਾ ਚਲੋ ਠੀਕ ਏ। ਭੈਣ ਜੀ ਮੈਂ ਨਾ ਥੋੜਾ ਜਾ ਕੰਮ ਕਰਨਾ ਮੈਂ ਫੇਰ ਕਰੂੰ ਤੁਹਾਡੇ ਨਾਲ ਗੱਲ। ਠੀਕ ਹੈ ਜੀ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ।